ਹੈਲੋ,
ਸਤਿ ਸ਼੍ਰੀ ਅਕਾਲ।
ਸਸ ਰੀ ਅਕਾਲ ਜੀ ਕਿਵੇਂ ਹੋ?
ਮੈਂ ਵਧੀਆ ਮੈਮ ਤੁਸੀਂ ਦੱਸੋ
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ।
ਕੁਛ ਨੀ ਮੈਮ ਬਸ ਕੱਪੜੇ ਰਹਿੰਦੇ ਆ ਥੋੜੇ ਵਾਸ਼ ਕਰਨ ਵਾਲੇ ਉਹ ਕਰਾਂਗੀ ਹੁਣ।
ਅੱਛਾ, ਅੱਛਾ ਹੋਰ ਰੋਟੀ ਪਾਣੀ ਖਾ ਲਿਆ ਮੈਂਮ।
ਹਾਂਜੀ-ਹਾਂਜੀ ਮੈਮ ਖਾ ਲਿਆ, ਅਸੀਂ ਦਸ ਕੋ ਸਾਡੇ ਕੋਲ ਨੌ ਜਾਂ ਨੌ ਵਜੇ ਖਾ ਲੈਂਦੇ ਆਂ।
ਅੱਛਾ, ਅੱਛਾ ਹਾਂਜੀ।
ਖਾਲੀ ਰੋਟੀ।
ਨਹੀਂ ਹਲੇੇ ਤਾਂ ਅਸੀਂ ਲੇਟ ਏ ਖਾਵਾਂਗੇ।
ਅੱਛਾ ਤੁਸੀਂ ਸ਼ਾਇਦ ਹਾਂਜੀ ਹਾਂ ਤੁਸੀਂ ਤੇ ਇੱਕ ਡੇਢ ਵਜੇ ਪਿਆਲਿਓ
ਹਾਂਜੀ, ਹਾਂਜੀ ਹੋਰ
ਮੈਮ ਇੰਨਾ ਟਾਈਮ ਤੁਸੀਂ ਖਾਲੀ ਪੇਟ
ਹਾਂ ਨਹੀਂ ਭੁੱਖ ਨੀ ਲੱਗਦੀ ਸੀ ਬਸ ਜਦੋਂ ਸ਼ੁਰੂ ਮਤਲਬ ਕਿ ਸ਼ੁਰੂ ਤੋਂ ਆਦਤ ਬਣੀ ਹੋਈ ਆ ਓਦਾਂ ਜਦੋਂ ਮੈਂ ਸਕੂਲ ਜਾਂਦੀ ਹਾਂ ਫਿਰ ਮੈਂ ਸਵੇਰੇ ਅੱਠ ਵਜੇ ਜਾਣਾ ਹੁੰਦਾ ਹਨਾ। ਤੇ ਉਦੋਂ ਮੈਂ ਖਾ ਕੇ ਜਾਂਦੀ ਸੀ। ਸੀਗੀ ਜੇ ਮੈਨੂੰ ਤੇ ਉਦੋਂ ਫਿਰ ਮੇਰੀ ਆਦਤ ਬਣ ਜਾਂਦੀ ਸੀ ਗੀ ਜਦੋਂ ਸੰਡੇ ਨੂੰ ਵੀ ਛੁਟੀ ਆਂਦੀ ਸੀ ਉਦੋਂ ਮੈਨੂੰ ਸਵੇਰੇ ਸਵੇਰੇ ਸਾਜਰੇ ਭੁੱਖ ਲੱਗਣ ਲੱਗ ਜਾਂਦੀ ਸੀ। ਸੀਗੀ ਉਹ ਜਿਹੜੀ ਆਦਤ ਬਣ ਜਾਂਦੀ ਆ। ਹੁਣ ਮੈਂ ਘਰੇ ਹੁੰਦੀ ਹਾਂ ਹੁਣ ਮੈਨੂੰ ਭੁੱਖ ਨੀ ਲੱਗਦੀ ਹੁਣ ਮੈਂ ਇੱਕ ਡੇਢ ਵਜੇ ਖਾਂਨੀ ਆ।
ਹਾਂਜੀ-ਹਾਂਜੀ ਮੈਂ ਫਿਰ ਉਹ ਆ, ਬਣ ਜਾਂਦੀ ਨਾ ਹੁਣ ਜਿੱਦਾਂ ਸਾਡੀ ਯਾਦਤ ਬਣੀ ਹੋਈ ਹੈ ਕਿ ਅਸੀਂ ਨੌ ਵਜੇ ਤੋਂ ਬਾਅਦ ਖਾਣੀ ਹੈ ਨੌ ਸਾਢੇ ਨੌ ਤੇ ਕਦੀ ਦਸ, ਵੀ ਵੱਧ ਜਾਂਦੇ ਆ ਬਸ ਇਹਦੇ ਉੱਪਰ ਕੋਈ ਟਾਈਮ ਨਹੀਂ ਹੁੰਦਾ ਹੈਗਾ।
ਹਾਂਜੀ ਹਾਂਜੀ ਬਸ ਜਦੋਂ ਫਿਰ ਮੈਂ ਵੀ ਸਕੂਲ ਜਾਣਾ ਹੁੰਦਾ ਉਦੋਂ ਤਾਂ ਮੇਰੀ ਵੀ ਅੱਠ ਵਜੇ ਦੀ ਆਦਤ ਬਣ ਜਾਂਦੀ ਸੀਗੀ ਜਦੋਂ ਛੁੱਟੀ ਵੀ ਹੁੰਦੀ ਸੀ ਉਦੋਂ ਵੀ ਮੈਨੂੰ ਅੱਠ ਵਜੇ ਭੁੱਖ ਲੱਗੇ ਜਾਂਦੀ ਸੀਗੀ ਪਰ ਹੁਣ ਚ ਜਿਹੜੀ ਆਦਤ ਬਣ ਗਈ ਹੁਣ ਹਨਾ। ਘਰੇ ਰਹਿਨੇ ਆ ਤਾਂ ਕਰਕੇ, ਓਦਾਂ ਰੋਟੀ ਤਾਂ ਮੰਮੀ ਹੁਣੇ ਮੇਰੀ ਸੱਜਰੀ ਬਣਾ ਲਈ, ਦੇ ਨੇ ਅੱਠ ਵਜੇ,
ਠੀਕ ਹੈ ਮਤਲਬ ਤੁਸੀਂ ਖਾਂਦੇ ਲੇਟ ਹੋ,
ਖਾਂਦੇ ਲੇਟ ਆ ਹਾਂਜੀ-ਹਾਂਜੀ ਕਿਉਂਕਿ ਖੇਤ ਚ ਜਾਣੀ ਹੁੰਦੀ ਆ ਨਾ,
ਹਾਂਜੀ-ਹਾਂਜੀ, ਮੈ ਖੇਤਾਂ ਕਰਕੇ ਆ ਮੈਮ ਕਿਉਂਕਿ, ਖੇਤਾਂ ਵਾਲਿਆਂ ਨੂੰ ਨਾ ਸਵੇਰੇ ਜਲਦੀ ਨਿਕਲਣਾ, ਪੈਂਦਾ ਘਰੋਂ ਲਾਈਟ ਵਗੈਰਾ ਆ ਤੇ ਫਿਰ ਘਰ ਵਾਪਸ ਵੀ ਨੀ ਆਇਆ ਜਾਂਦਾ ਨਾ ਵਾਰ ਵਾਰ, ਕਿੜੇ ਵੀ ਨੀ ਲੱਗਦੇ ਹੈਗੇ ਖੇਤ ਵਾਲਿਆਂ ਦੇ ਘਰ, ਉਹਨਾਂ ਨੇ ਤੇ ਸ਼ਾਮ ਨੂੰ ਆਣਾ ਹੁੰਦਾ ਫਿਰ,
ਹਾਂਜੀ-ਹਾਂਜੀ ਸਹੀ ਗੱਲ ਐ
ਕਿਉਂਕਿ ਚਾਹ ਪਾਣੀ ਰੋਟੀ ਵਗੈਰਾ ਆਪਣੀ ਇਕੱਠੀ ਲੈ ਜਾਂਦੇ ਆ ਦੁਪਹਿਰ ਦੀ ਵੀ,
ਹਾਂਜੀ-ਹਾਂਜੀ ਸਹੀ ਗੱਲ ਹੈ ਫੇਰ ਤਾਂ ਉਹਨਾਂ ਨੂੰ ਵੀ ਐਂ ਹੁੰਦਾ ਵੀ ਕਿਹੜਾ ਹੁਣ ਗਰਮੀ ਚ ਗੇੜੇ ਲਊਗਾ ਬਾਰ ਬਾਰ,
ਹਾਂਜੀ ਹਾਂ ਕਿਉਂਕਿ ਉੱਥੇ ਜਿੰਨਾ ਟਾਈਮ ਮਤਲਬ ਗੇੜੇ ਲਾਣਗੇ ਉਹਨਾ ਟਾਈਮ ਉਹ ਰੈਸਟ ਕਰ ਲੈਣਗੇ। ਗੇ ਨਾ ਕਿਉਂਕਿ ਖੇਤਾਂ ਦੇ ਵਿੱਚ, ਕੋਠੇ ਵਗੈਰਾ ਬਣੇ ਹੁੰਦੇ ਆ ਉੱਥੇ ਆਪਾਂ ਪੱਖੀ, ਵੀ ਲਗਾ ਲੈਂਦੇ ਆ ਨਾ। ਜਾਂ ਫਿਰ ਉੱਥੇ ਐਵੇਂ ਹੁੰਦਾ ਕਈ ਵਾਰ ਦਰਖਤ ਹੁੰਦੇ ਨੇ ਕਿਉਂਕਿ ਹੁਣ ਅੱਜ ਕੱਲ੍ਹ ਬਾਨਾ ਦੇ ਵਿੱਚ ਪਾਣੀ ਛੱਡਿਆ ਹੋਇਆ ਸਭ ਨੇ ਤੇ ਦਰਖਤਾਂ ਨੀਚੇ ਠੰਡੀ ਛਾਂ ਵੀ ਹੁੰ
ਹਾਂਜੀ-ਹਾਂਜੀ ਹੁਣ ਹਾਂਜੀ-ਹਾਂਜੀ ਹੁਣ ਜੀਰੀ ਵੀ ਲੱਗੀ। ਲਗਣੀਆਂ।
ਹਾਂਜੀ ਹਾਂ ਹੁਣ ਬਾਣਾਂ ਦੇ ਵਿੱਚ ਪਾਣੀ ਪੈ ਕੇ।
ਹਾਂਜੀ ਤੁਹਾਡੇ ਲਗਣ ਲੱਗ ਗਈ ਮੈਮ,
ਹਾਂਜੀ ਮੈਮ ਅੱਜ ਕੱਲ ਕਹਿੰਦੇ ਨੇ ਕਿ ਕੱਲ ਨੂੰ ਪਾਣੀ ਛੱਡਾਂਗੇ ਕੱਲ੍ਹ ਨੂੰ ਪਾਣੀ ਪਾਣਗੇ ਤੇ ਫਿਰ ਕੱਦੂ ਕਰਕੇ ਫਿਰ ਲਗਾਣੀ ਸ਼ੁਰੂ ਕਰਨਗੇ।
ਹੂੰ-ਹੂੰ-ਹੂੰ,
ਪਹਿਲਾਂ ਹੁੰਦਾ ਸੀਗਾ ਕਿ ਬਾਰਿਸ਼ ਨੂੰ ਉਡੀਕਦੇ ਹੁੰਦੇ ਸੀਗੇ ਪਹਿਲਾਂ ਕਿ ਬਾਰਿਸ਼ ਆਏਗੀ ਬਾਰਿਸ਼ ਪਏਗੀ ਤੇ ਲਗਾਵਾਂਗੇ ਹੁਣ ਕੋਈ ਬਾਰਿਸ਼ ਨੂੰ ਉਡੀਕਦੇ ਨੀ ਹੈਗਾ। ਨਹਿਰਾਂ ਚ,
ਪਾਣੀ ਹਾਂਜੀ-ਹਾਂਜੀ, ਸਹੀ ਗੱਲ ਆ ਹਾਂਜੀ ਫਿਰ ਤੁਹਾਡੇ ਲਗਾ ਲਓ ਕੋਈ ਆ ਬਈਏ ਵਗੈਰਾ ਆ। ਲਗਾਣ ਜਾਂ ਤੁਹਾਡੇ ਉੇ ਲੋਕਲ ਆ। ਵਗੈਰਾ ਜਿਹੜੇ ਹੁੰਦੇ ਨੇ ਉਹ ਲਗਾ
ਨਹੀਂ ਮੈਮ ਲੋਕਲ ਵਗੈਰਾ ਨਹੀਂ ਲਗ ਕਹਿੰਦੇ ਹੈਗੇ ਬਈਏ ਆਏ ਹੋਏ ਨੇਗੇ ਤਿੰਨ ਚਾਰ ਦਿਨ ਹੋ ਗਏ ਨੇਗੇ।
ਅੱਛਾ ਸਾਡੇ ਤਾਂ ਆਣਗੇ ਹਾਂ, ਸਾਡੇ ਤਾਂ ਆਣਗੇ ਕੱਲ ਜਾਂ ਪਰਸੋਂ ਤੱਕ ਆ ਜਾਣਗੇ।
ਠੀਕ ਹੈ ਮੈਮ ਤੇ ਮਤਲਬ ਨਹੀਂ ਸਾਡੇ ਤਿੰਨ ਚਾਰ ਦਿਨ ਹੋ ਗੇ। ਨੇ ਬਈਆ ਆਇਆਂ ਨੂੰ। ਖੇਤ ਵਿੱਚ ਹੀ ਬਿਠਾ ਰੱਖੇ ਨੇਗੇ ਉਹ ਉਥੇ ਆਪਣਾ ਰੋਟੀ ਪਾਣੀ ਉੱਥੇ ਬਣਾਂਦੇ ਨੇ।
ਬਣਾਂਦੇ ਨੇ ਹਾਂਜੀ- ਹਾਂਜੀ ਸਹੀ ਗੱਲ ਆ ਉਹ ਤੇ ਓਦਾਂ ਸਾਡੇ ਵੀ ਆ ਜਾਣਗੇ ਤੇ ਉਹ ਆਈ ਸਾਲ ਆਉਂਦੇ ਨੇ ਮਤਲਬ ਕਿ
ਹਾਂਜੀ ਮੈਮ ਸਾਡੇ ਵੀ ਦਸ ਸਾਲ ਤੋਂ ਇਹੀ ਆ ਰਹੇ ਨੇ।
ਹਾਂਜੀ- ਹਾਂਜੀ- ਹਾਂਜੀ। ਜੀ ਸਹੀ ਗੱਲ ਐ।
ਇਕ ਨੂੰ ਨੀ ਬੁਲਾਇਆ ਸੀ। ਜਾਂਦਾ ਕੋਈ ਭਈਆ ਕੌਣ ਕਿੱਦਾਂ ਦਾ ਹੁੰਦਾ ਕਿਉਂਕਿ ਬਈਏ ਵਿੱਚ ਗੰਦੇ ਵੀ ਹੁੰਦੇ ਨੇ ਬੱਚਿਆਂ ਨੂੰ ਚੁੱਕਣ ਵਾਲੇ ਵੀ ਹੁੰਦੇ ਨੇ ਹਨਾ। ਕੋਈ ਚੋਰੀਆਂ ਕਰਨ ਵਾਲੇ ਵੀ ਹੁੰਦੇ ਨੇ ਸੌ ਤਰ੍ਹਾਂ ਦੇ ਹੁੰਦੇ ਨੇ ਫਿਰ ਇੱਕ ਇੱਕ ਬੰਦੇ ਦੀ ਜ਼ਿੰਮਵਾਰੀ ਹੁੰਦੀ ਹੈ, ਜਿਹੜੀ ਉਹ ਆਪ ਆਪਣਾ ਆਪਾਂ ਜੇ ਕਿਸ ਭਈਆਂ ਨੂੰ ਲੈ ਆਉਂਦਾ।
ਹਾਂਜੀ -ਹਾਂਜੀ ਸਹੀ ਗੱਲ ਆ ਸਾਡੇ ਵੀ ਇੱਕ ਪੱਕਾ ਬੰਦਾ ਰੱਖਿਆ ਹੋਇਆ ਏ ਓਹੀ ਲੈਕੇ ਆਉਂਦਾ ਆਏ ਸਾਲ ਬੰਦਿਆਂ ਨੂੰ।
ਹਾਂਜੀ ਸਾਡੇ ਵੀ ਏਦਾਂ ਹੀ ਹੈ ਕਿ ਦੋ ਬੰਦੇ ਰੱਖੇ ਹੋਏ ਨੇ। ਕਿ ਉਹ ਆਪਣਾ ਗਰੁੱਪ ਬਣਾ ਲੈਂਦੇ ਨੇ ਗੇ ਤੇ ਚੰਗੇ ਚੰਗੇ ਬੰਦਿਆਂ ਨੂੰ ਫਿਰ ਉਹ ਲੈ ਆਦ ਨੇ ਕਿ ਜਿਹੜੇ ਬੰਦੇ ਇਮਾਨਦਾਰ ਹੋਣ ਤੇ ਚੰਗੀਆਂ ਤੇ ਵਧੀਆ ਕੰਮ ਵੀ
ਹਾਂਜੀ -ਹਾਂਜੀ ਸਾਡੇ ਵੀ ਏਦਾ ਸਹੀ ਐ।
ਚਲੋ ਵਧੀਆ ਕਿਉਂਕਿ ਬਈਏ ਨਾ ਥੋੜਾ ਛੇਤੀ ਲਾਂਦੇ ਨੇ ਪਿੰਡ ਵਾਲੇ ਨੇ ਨਾ ਥੋੜਾ ਘੱਟ ਕੰਮ ਕਰਕੇ ਰਾਜੀ ਨੇ। ਥੋੜੀ ਥੋੜ੍ਹੀ ਲਿਜਾ ਲਗਾਂਦੇ ਨੇ ਗੇ। ਬਈਆਂ ਨੂੰ ਥੋੜੀ ਆਦਤ ਵੀ ਨਹੀਂ ਹੁੰਦੀ। ਕਿਉਂਕਿ ਬਈਆਂ ਦਾ ਸਰੀਰ ਵੀ ਥੋੜੇ ਤਕੜੇ ਹੁੰਦੇ ਨੇ ਮੀਸ ਮਾ ਹਾਂਜੀ ਮਾਸ ਮਿੱਟੀ ਵਗੈਰਾ ਮੀਟ ਵਗੈਰਾ ਖਾਂਦੇ ਨੇ ਨਾ ਇਹ
ਹਾਂਜੀ -ਹਾਂਜੀ ਸਹੀ ਗੱਲ ਹੈ। ਹਾਂਜੀ-ਹਾਂਜੀ ਸਹੀ ਗੱਲ ਐ।
ਹਾਂਜੀ ਹਾਂ ਫੇਰ ਉਹ ਘੱਟ ਕੰਮ ਨਿਬਡਨ ਕਰਕੇ ਫੇਰ ਏਦਾਂ ਹੁੰਦਾ ਵੀ।
ਹਾਂਜੀ ਹਾਂ। ਹਾਂਜੀ ਹੋਰ ਦੱਸੋ? ਮੈਮ ਫੇਰ ਤੁਹਾਡੇ ਮੈਮ ਕਿੰਨੇ ਕੁ ਕਰਾ ਦਿੰਦੇ ਨੇ ਉਹੋ ਜੀਰੀ,
ਮੈਮ ਲੱਗ ਜਾਂਦੇ ਨੇ ਪੰ ਪੰਦਰਾ ਵੀਹ ਦਿਨ, ਤੇ ਲਾਗੇ ਜਾਂਦੇ ਨੇ ਕਿਉਂਕਿ ਅਸੀਂ ਠੇਕੇ ਵਗੈਰਾ ਤੇ ਲੈਂਦੇ ਹਾਂ ਨਾ ਜ਼ਮੀਨ,
ਅਤੇ ਲਈ ਲੈਂਨੇ ਆਂ।
ਹਾਂਜੀ ਕਾਫ਼ੀ ਜ਼ਮੀਨ ਹੋਣ ਕਰਕੇ ਪੰਦਰਾਂ ਵੀਹ ਦਿਨ ਤੇ ਆਰਾਮ ਨਾਲ ਲੱਗ ਜਾਂਦੇ ਨੇ ਕਿਉਂਕਿ ਦੇਖੋ ਜੇ ਤਾਂ ਬਾਰਿਸ਼ ਪੈ ਜਾਂਦੀ ਹੈ ਫਿਰ ਤਾਂ ਥੋੜਾ-ਥੋੜਾ ਪਾਣੀ ਹੋਰ ਪੈ ਜਾਂਦਾ ਮੋਟਰਾਂ ਦਾ ਵੀ ਪੈ ਜਾਂਦਾ। ਫਿਰ ਤੇ ਈਜ਼ੀਲੀ ਲੱਗ ਜਾਂਦੀ ਹੈ, ਛੇਤੀ ਜੇ ਬਾਰਿਸ਼ ਨਾ ਪਵੇ ਦੇਖੋ ਫਿਰ ਜਿਹੜੀ ਲਾਈ ਹੁੰਦੀ ਹੈ, ਉਹਦੇ ਵ ਵੀ ਪਾਣੀ ਪਾ ਕੇ ਰੱਖਣਾ ਪੈਂਦਾ। ਦੇ ਨਾਲ-ਨਾਲ ਹੋਰ ਚ ਵੀ ਪਾਣਾ ਹੁੰਦਾ ਹੈ।
ਹਾਂਜੀ-ਹਾਂਜੀ ਸਹੀ ਗੱਲ ਯਾਰ ਸਾਡੇ ਵੀ ਦੇਖੋ ਹਾਲਤ ਆ ਹੀ ਨੀ ਬਈਏ ਹੈਗੇ। ਉਦਾਂ ਚਲੋ ਜਦੋਂ ਆ ਜਾਣਗੇ ਫੇਰ ਕੰਮ ਖਿੱਚ ਦੇਣਗੇ, ਅਸੀਂ ਵੀ ਠੇਕੇ ਤੇ ਲੈਂਦੇ ਹਾਂ ਨਾ ਜ਼ਮੀਨ।
ਠੀਕ ਹੈ।
ਤਾਂ ਕਰਕੇ।
ਚਲੋ ਵਧੀਆ ਗੱਲ ਆ ਮੈਮ ਸਾਰੇ ਵਧੀਆ ਆਪਣਾ ਜਿਹੜਾ ਖੇਤੀ ਦਾ ਕੰਮ ਹੈ ਚਲੋ ਆਪਾਂ ਨੂੰ ਠੇਕੇ ਦੇ ਲੈ ਕੇ ਹੀ ਥੋੜਾ ਪੈਸੇ ਇਨੇ ਬਚ ਜਾਂਦੇ ਨੇ ਗੇ ਹੋਰ ਤੇ ਕੀ ਹੈ।
ਹਾਂਜੀ, ਹਾਂਜੀ ਜੀ ਆਪਾਂ ਮਤਲਬ ਕਿ ਲਗਾ ਲੋ ਨੌਕਰੀਆਂ ਵਗੈਰਾ ਤੇ ਵੀ ਲਗਾ ਲੋ ਹੁਣ ਤੁਸੀਂ ਪ੍ਰਾਈਵੇਟ ਲਗਾ ਲੋ ਹਨਾ। ਆਪਾਂ ਨੂੰ ਕਈ ਵਾਰ ਛੁੱਟੀ ਨੀ ਮਿਲਦੀ ਹੁਣ ਜੇ ਆਪਣਾ ਘਰ ਦਾ ਕੰਮ ਹੋਏਗਾ, ਬੰਦਾ ਜਦੋਂ ਮਰਜੀੀ ਕਿੱਧਰੇ ਵੀ ਜਾ ਸਕਦਾ ਆ।
ਹਾਂਜੀ, ਹਾਂਜੀ ਮੈਮ ਆਪਣੇ ਘਰ ਘਰ ਤੇ ਖੁਦ ਦੀ ਖੇਤੀ ਹੁੰਦੀ ਹੈ ਜੇ ਆਪਣੇ ਘਰੇ ਔਰਗੈਨਿਕ ਕਰਨੀ ਹੈ। ਆਪਣੇ ਖੁਦ ਦੇ ਲਈ ਉਹ ਵੀ ਹੋ ਜਾਂਦੀ ਹੈ। ਜਿੱਦਾਂ ਦੀ ਮਰਜ਼ੀ ਕਮਾ ਲਓ ਹਨਾ ਆਪਣੇ ਹੱਥ ਬਸ ਹੁੰਦੀ ਹੈ ਬਸ ਇਦ ਇੱਦਾਂ ਹੁੰਦਾ ਕਿ ਜਦੋਂ ਫਸਲ ਆਉਣੀ ਹੁੰਦੀ ਹੈ, ਚਾਹੇ ਕਣਕ ਹੈ ਚਾਹੇ ਚੀਰੀ ਹੈ, ਔਰ ਥੋੜ੍ਹੀ ਰੱਬ ਦੀ ਮਾਰ ਪੈ ਜਾਂਦੀ ਹੈ ਬਾਰਿਸ਼ ਵਗੈਰਾ ਨਾਲ ਉੱਥੇ ਨੁਕਸਾਨ ਹੋ ਜਾਂਦਾ ਹੈ ਉੱਥੇ ਕਿਸਾਨ ਮਾਰਿਆ ਜਾਂਦਾ ਵਿਚਾਰਾ।
ਹਾਂਜੀ-ਹਾਂਜੀ ਸਹੀ ਗੱਲ ਆ ਚਲੋ ਆਪਾਂ ਨੂੰ ਇੱਕ ਐਂ ਹੋ ਜਾਂਦਾ ਵੀ ਚਲੋ ਲਗਾ ਦੇਣਗੇ ਆਪਾਂ ਨੂੰ ਐ ਵੀ ਹੁੰਦਾ ਜੇ ਆਪਣੇ ਮਤਲਬ ਕਿ ਪੁਰਾਣੇ ਹੋਣੇ ਆਪਾਂ ਨੂੰ ਐਂ ਹੁੰਦਾ ਆਪਾਂ ਨੂੰ ਟੈਨਸ਼ਨ ਜੀ ਨੀ ਹੁੰਦੀ ਹੁਣ ਜੇ ਆਪਾਂ ਨਵੇਂ ਆ ਨੂੰ ਉਹ ਕਰਾਂਗੇ ਆਪਾਂ ਨੂੰ ਇਹ ਹੁੰਦਾ ਵੀ ਹ ਕਿਵੇਂ ਦੇ ਲਗਾਣਗੇ ਜਿਹੜੇ ਪੁਰਾਣੇ ਹੁੰਦੇ ਨੇ ਜਿਹੜੇ ਐਕਸਪੀਰੀਅੰਸ ਹੁ ਬੰਦਿਆਂ ਨੂੰ ਉਹਨਾਂ ਦਾ ਚਲੋ ਆਪਾਂ ਨੂੰ ਵੀ ਟੈਸ਼ਨ ਨੀ ਹੁੰਦੀ ਵੀ ਚਲੋ ਲਗਾ ਦੇਣਗੇ, ਆਪਾਂ ਨੂੰ ਨੀ ਕੋਈ ਉਹ ਹੁੰਦਾ ਹੈਗਾ।
ਹਾਂਜੀ-ਹਾਂਜੀ-ਹਾਂਜੀ। ਹਾਂ ਨਹੀਂ ਪਾਈਆਂ ਦਾ ਥੋੜਾ ਨਾ ਫਰਕ ਹੁੰਦਾ ਹੈਗਾ ਬਾਈਏ ਥੋੜੇ ਫਾਸਟ ਲਗਾਉਂਦੇ ਨੇ ਜੀਰੀ ਤੇ ਜਿਹੜੇ ਪਿੰਡਾਂ ਵਿੱਚ ਆਪਣੇ ਵਰਗੀਆਂ ਕੁੜੀਆਂ ਹੁੰ ਨੇ ਹੁਣ ਤੁਸੀਂ ਵੇਖਲੋ ਕਿ ਆਪਾਂ ਕਿੰਨਾ ਕੁ ਕੰਮ ਕਰ ਲਾਂਗੇ ਨਾ। ਉਹ ਵੀ ਕੋਡੇ ਹੋ ਕੇ ਹਨਾ ਆਪਣੀ ਟੂਈ ਰਹਿ ਜਾਣੀ ਹੈ। ਦੋ ਘੰਟਿਆਂ ਦੇ ਵਿੱਚ ਉਹ ਤਾਂ ਫਿਰ ਵੀ ਸਾਰਾ ਸਾਰਾ ਦਿਨ ਲੱਗੇ ਰਹਿੰਦੇ
ਹਾਂਜੀ, ਹਾਂਜੀ। ਉਹਨਾਂ ਨਾਲੇ। ਸਹੀ ਗੱਲ ਹੈ।
ਕਿ ਉਹ ਥੋੜਾ ਘੱਟ ਲੱਗਦੀ ਆ ਉਹਨਾਂ ਤੋਂ। ਕਿਉਂਕਿ ਆਪਣੇ ਵਰਗੇ ਸਰੀਰ ਹੀ ਹੁੰਦੇ ਸਾਰਿਆਂ ਦੇ। ਤੇ ਆਪਾਂ ਆ ਜੋ ਸਰੀਰ ਤਕੜੇ ਹੋਣਗੇ ਆਪਣੇ।
ਹਾਂਜੀ। ਉਹ ਤਾਂ ਚਲੋ ਖਾ ਵੀ ਲੈਂਦੇ ਨੇ ਨੋਨ ਵੈਜ ਵਗੈਰਾ।
ਹਾਂਜੀ। ਹਾਂ। ਉਹ ਤੇ ਖਾਂਦੇ ਨੇ ਬਾਈ ਤੇ ਪੱਕਾ ਹੀ ਖਾਂਦੇ।
ਖੜੇ ਨੇ। ਹਾਂਜੀ, ਹਾਂਜੀ। ਉਹਨਾਂ ਦੇ ਘਰਦੇ ਵੀ ਖਾਂਦੇ ਨੇ।
ਹਾਂਜੀ ਹਾਂਜੀ
ਸਭ ਉਹਨਾਂ ਨੂੰ ਆਦਤ ਹੁੰਦੀ ਹੈ ਉਹ ਤਾਂ ਹੀ ਫੇਿਰ ਉਹਨਾਂ ਦੇ ਉਹਨਾਂ ਦੇ ਸਰੀਰ ਇਹਨੇ ਤਗੜੇ ਤਗੜੇ ਹੁੰਦੇ ਨੇ ਤਾਂਹੀ ਉਹ ਵੀ ਜੀਰੀ ਲਾ ਲ ਲਗਾ ਲੈਂਦੇ ਨੇ
ਹਾਂਜੀ ਹਾਂਜੀ ਮੈਮ ਆਪਣੇ ਸਰੀਰਾਂ ' ਕੁਛ ਨਹੀਂ ਹੈਗਾ ਮੈਮ ਆਪਾਂ ਤਾਂ ਅਸੀਂ ਇੱਕ ਰੋਟੀ ਦੇ ਵੀ ਪੱਲੇ ਪਏ ਹ ਦੁੱਧ ਨੀ ਪੀਣਾ ਚਾਹ ਚਾਹ ਵੀ ਚਲੋ ਚੰਗੀ ਚੀਜ਼ ਨਹੀਂੀ ਹੈਗੀ ਪਰ ਆਪਾਂ ਦੁੱਧ ਵੀ ਨੀ ਪੀਂਦੇ ਦਹੀਂ ਵੀ ਨਹੀਂੀ ਖਾਂਦੇ ਹੈਗੇ ਤੇ ਫਿਰ ਆਪਣੇ ਚ ਐਨਰਜੀ ਵੀ ਕਿੱਥੇ ਆਉਣੀ ਹੈ ਨਾ ਉਹ ਜਾਨ ਵੀ ਕਿੱ ਕਿੱਥੇ ਪੈਣੀਆਂ
ਹਾਂਜੀ ਹਾਂਜੀ ਸਹੀ ਗੱਲ ਹੈ
ਆਪਾਂ ਖਾ ਕੇ ਖੁਸ਼ ਨੀ ਹੈਗੇ ਕਿ ਉਹ ਵੀ ਕੀ ਖਾਣਾ ਚਲੋ ਛੱਡੋ ਪਰੇ ਏਦਾਂ ਹੀ ਖਾ ਲੈਂਦੇ ਹਾਂ
ਹਮ ਹਮ ਸਹੀ ਗੱਲ ਹੈ ਜੀ ਕਿਉ ਵੀ ਅੱਜ ਕੱਲ੍ਹ ਦੇ ਬੱਚੇ ਖਾ ਕੇ ਰਾਜ ਗਏ ਨੀ ਹੈਗੇ ਉਹ ਨੂੰ ਤਾਂ ਐ ਲੱਗਦਾ ਵੀ ਖ਼ਬਰ ਕੀ ਹੈ ਇਹ
ਹਾਂਜੀ ਹਾਂਜੀ ਮੈਮ ਨਾ ਸਹੀ ਗੱਲ ਹੈ ਮੈ ਹੁਣ ਕੋਈ ਖੁਸ਼ ਨੀ ਹੈ ਮੈ ਜੇ ਥੋੜਾ
ਹਾਂਜੀ ਜਿਹੜੀ ਤਾਕਤ ਵਾਲੀਆਂ ਚੀਜ਼ਾਂ ਨੇ ਦੇਖੋ ਉਹਨਾਂ ਤੋਂ ਕੋਈ ਖਾ ਕੇ ਰਾਜੀੀ ਨਹੀਂੀ ਹੈਗੇ ਆ ਘਿਓ ਆਪਾਂ ਨੀ ਖਾਂਦੇ ਦਹੀਂ ਮੱਖਣੀ ਕੁੱਝ ਲੱ ਅਸੀਂ ਆਪਾਂ ਨਹੀਂ ਖਾਂਦੇ ਫੇਿਰ ਆਪਣੇ ਸਰੀਰਾਂ ਚ ਜਾਨ ਕਿੱਥੋਂ ਆਣਦੇ ਨੇ
ਤੇ ਲੱਸੀ ਪੀ ਲਓ ਮੈਮ ਨਾਲ ਦੀ ਨਾਲ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਆ ਉੱਠਿਆ ਨਹੀਂ ਜਾਂਦਾ ਪੂਰਾ ਦਿਨ ਮਤਲਬ ਇੰਨੀ ਕੁ ਸੁਸਤੀ ਪੈਂਦੀ ਹੈ। ਕਿ ਸਰੀਰ ਚ ਐਨਰਜੀ ਖਤਮ ਹੋ ਜਾਂਦੀ ਹੈ ਤੇ ਐਵੇਂ ਹੁੰਦਾ ਹੈ ਕਿ ਸਾਰਾ ਦਿਨ ਕੱਪੜਾ ਲੈ ਕੇ ਬਸ ਪਏ ਰਹੋ।
ਹਾਂਜੀ ਹਾਂਜੀ।
ਉਹ ਉਸ ਦੇ ਚੱਕਰ ਦੇ ਵਿੱਚ ਨਾ ਤੇ ਮੈਂ ਦਹੀਂ ਖਾਣੀ ਹਾਂ। ਤੇ ਨਾ ਲੱਸੀ ਪੀਨੀ ਹਾਂ ਕਿ ਐਨਰਜੀ ਖ਼ਤਮ ਹੋ ਜਾਂਦੀ ਹੈ ਸੁਸਤੀ ਪੈ ਜਾਂਦੀ ਹੈ।
ਅੱਛਾ ਅੱਛਾ।
ਕਈਆਂ ਦਾ ਸਰੀਰ ਐਕਟਿਵ ਵੀ ਹੁੰਦਾ ਹੋਏਗਾ ਪਰ ਮੇਰਾ ਤੇ ਸੁਸਤੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਮੈਨੂੰ ਤੇ ਹੁੰਦਾ ਬਸ ਸੋ ਜਾ ਆ ਹੁਣ ਕੁਛ ਵੀ ਨਾ ਕਰ।
ਲਗਾ ਲਓ ਜਿਵੇਂ ਆਪਾਂ ਘੀ ਵਗੈਰਾ ਖਾਂਦੇ ਹੁੰਦੇ ਸੀ ਘੀ ਉਦੋਂ ਖਾ ਉਦੋਂ ਉਹ ਚੀਜ਼ਾਂ ਨੂੰ ਖਾ ਕੇ ਐਂ ਹੁੰਦਾ ਵੀ ਹ ਕੀ ਖਾ ਲਏ ਉਦੋਂ ਮੈਨੂੰ ਸੁਸਤੀ ਬੜੀ ਚੜ੍ਹਦੀ ਦਹੀਂ ਲੱਸੀ ਨਾਲ ਤਾਂ ਨਹੀਂ ਚੜਦੀ ਖੈਰ ਉਹ ਮੈਨੂੰ ਮੈਂ ਤਾਂ ਦਹੀਂ ਤੋਂ ਬਿਨਾਂ ਮੈਂ ਮੈਂ ਦਹੀਂ ਤੋ ਬਿਨਾ ਰੋਟੀ ਨੀ ਖਾਂਦੀ।
ਚਲੋ ਵਧੀਆ ਗੱਲ ਆ ਮੈਮ ਪਤਾ ਨੀ ਮੈਂ ਮੈਨੂੰ ਕੋਈ ਪ੍ਰੋਬਲਮ ਹੈ ਮੈਂ ਜੇ ਦਹੀਂ ਖਾਣਾ ਦੇਈ ਨਾ ਰੋਟੀ ਖਾ ਲ ਲਈ ਕਿਤੇ ਮੈਨੂੰ ਸੁਸਤੀ ਪੈਣੀ ਅਤੇ ਦਜਾ ਮੇਰੇ ਪੇਟ 'ਚ ਦਰਦ ਹੁੰਦਾ।
ਹਾਂਜੀ ਚਲੋ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਹਨਾ ਪਰ ਮੈਨੂੰ ਨੀ ਮੈਂ ਤੇ ਦਹੀਂ ਮਹੀਨਾ ਰੋਟੀ ਨਹੀਂ ਖਾਂਦੀ। ਤੇ ਮੇਰਾ ਬ੍ਰਦਰ ਮੱਖਣੀ ਬਿਨਾਂ ਨਹੀਂ ਖਾਂਦਾ। ਉਹ ਦਹੀ ਨੂੰ ਮੂੰਹ ਲਾ ਕੇ ਨੀ ਰਾਜੀ ਹੈਗੇ ਮੈਂ ਉਹ ਨੇ ਮੂੰਹ ਆ ਕੇ ਰਾਜੀ ਹੈਗੀ। ਚਲੋ ਇਹ ਤਾਂ ਆਪਣਾ ਅਲੱਗ ਅਲੱਗ ਉਹ ਹੁੰਦਾ ਆ ਹਨਾ।
ਕੋਈ ਚੀਜ਼ ਪਸੰਦ ਹੁੰਦੀ ਹੈ ਕਿ ਕਿਸੇ ਨੂੰ ਕੋਈ ਚੀਜ਼ ਪਸੰਦ ਹੁੰਦੀ ਹੈ ਉਹਦੇ ਟੇਸਟ ਹੈ ਜਿਹਨੂੰ ਚੰਗਾ ਲੱਗਿਆ ਚਲੋ ਹੀ ਹੈ ਹਾਂਜੀ ਹਾਂਜੀ ਨਾ
ਕਈ ਚਲੋ ਦੇਖੋ ਹੁਣ ਕਈ ਸਾਬ ਹ ਕਈ ਹਰ ਚੀਜ਼ ਖਾ ਲੈਂਦੇ ਨੇ ਦਹੀਂ ਵੀ ਖਾ ਲੈਂਦੇ ਨੇ ਘੀ ਵੀ ਖਾ ਲੈਂਦੇ ਨੇ ਮੱਖਣੀ ਵੀ ਖਾ ਲੈਂਦੇ ਨੇ ਹਨਾ। ਕਈ ਕੁੱਝ ਵੀ ਨਹੀਂ ਖਾਂਦੇ ਕਈ ਇਹਨਾਂ ਸਾਰੀਆਂ ਚੀਜ਼ਾਂ ਕੁੱਝ ਵੀ ਨਹੀਂ ਖਾਂਦੇ।
ਹਾਂਜੀ ਹਾਂਜੀ ਸਹੀ ਗੱਲ ਆ ਮੈਮ
ਹਾਂਜੀ ਹਾਂਜੀ ਪਰ ਚਲੋ ਆਪਾਂ ਨੂੰ ਕੋਈ ਨਾ ਕੋਈ ਚੀਜ਼ ਤਾਂ ਖਾਣੀ ਚਾਹੀਦੀ ਹੈ ਆਪਣੀ ਤਾਕਤ ਆਪਣਾ ਸਰੀਰ ਤਾਕਤਵਰ ਰਹਿੰਦਾ ਐ। ਮਤਲਬ ਕਿ ਵਧੀਆ ਐਨਰਜੀ ਆ ਜ ਹੀ ਆ ਜਾਂਦੀ ਆ।
ਮੈਮ ਮੈਂ ਤਾਂ ਵਿਟਾਮਿਨ ਡੀ ਨਾਲ ਚੱਲਦੀ ਹਾਂ ਵਿਟਾਮਿਨ ਡੀ ਦੇ ਪੌਚ ਲਿਆ ਰੱਖੇ ਨੇ ਉਹ ਉਹ ਪੀਂਦੀ ਹਾਂ ਅਤੇ ਐਨਰਜੀ ਆਦੀ ਹੈ।
ਹਾਂਜੀ ਹਾਂਜੀ ਸਹੀ ਗੱਲ ਆ।
ਹਾਂਜੀ ਮੈਮ
ਹਾਂਜੀ ਹਾਂਜੀ ਹੋਰ ਦੱਸੋ ਮੈਮ।
ਬਸ ਵਧੀਆ ਮੈਮ ਠੀਕ ਠਾਕ ਤੁਸੀਂ ਦੱਸੋ।
ਬਸ ਜੀ ਵਧੀਆ ਵਧੀਆ,
ਹੁਣ ਤੁਸੀਂ ਫ੍ਰੀ ਹੋ ਗਏ ਹੋ ਕਿੰਨਾ ਟਾਈਮ ਤੁਸੀਂ ਕਾਲਸ? ਕਰਨੀਆਂ ਨੇ ਮੈਮ ਹੁਣ
ਹੁਣ ਤਾਂ ਮੈਮ ਬਸ ਮੈਂ ਸੋ ਮਤਲਬ ਕਿ ਹਲੇ ਮੈਂ ਅਸੀਂ ਨਹਾਏ ਤੋਂਏ ਵੀ ਨੀ ਹੈਗੇ ਹਨ ਤਾਂ ਨਹਾ ਨੂੰ ਕੇ ਫੇਰ ਕਰਾਂਗੇ।
ਠੀਕ ਹੈ ਮੈਮ ਹੁਣ ਤੁਸੀਂ ਨਹੀਂ ਕਰਨੀਆਂ ਫਿਰ ਕੋਲਸ।
ਨਹੀਂ ਮੈਂ ਹਲਤ ਨੀ ਕਰਦੀ। ਮ ਹਾਂਜੀ-ਹਾਂਜੀ, ਤਾਂ ਕਹਿ ਰਹੀ ਹਾਂ ਮੈਂ,
ਠੀਕ ਹੈ ਮੈਮ ਕੋਈ ਗੱਲ ਨਹੀਂ ਓਕੇ ਮੈਮ,